ਹੈਲੋ, ਸਤਿ ਸ੍ਰੀ ਅਕਾਲ ਜੀ, ਠੀਕ ਹੋ
ਬਸ ਵਧੀਆ
ਹਾਂਜੀ ਹੋਰ ਸੁਣਾਓ, ਹੋਰ ਪਰਿਵਾਰ ਠੀਕ ਠਾਕ
ਵਧੀਆ ਵਧੀਆ, ਸਾਰੇ ਵਧੀਆ
ਜੀ ਜੀ ਜੀ ਸ਼ੁਕਰ ਹੈ ਫਿਰ ਰੱਬ ਦਾ, ਹੋਰ ਦੱਸੋ ਕੀ ਕੰਮ ਕਾਜ ਹੋ ਰਿਹਾ, ਕੀ ਕਰਦੇ ਪਏਓ ਅੱਜ ਕੱਲ
ਅਜੇ ਤੇ ਨਾਸ਼ਤਾ ਵਗੈਰਾ ਵੀ ਕਰਕੇ ਹਟੀਂ ਆਂ
ਹਾਂਜੀ
ਨਾਸ਼ਤਾ ਵਗੈਰਾ ਹੀ ਕੀਤਾ ਐ, ਤੁਸੀਂ ਕਰ ਲੇਯਾ ਨਾਸ਼ਤਾ ਤਾਂ
ਹੂ, ਹਾਂ ਕਰ ਲਿਆ, ਕਰ ਲਿਆ
ਹੋਰ, ਕੀ ਕਰ ਰਹੇ ਤੂੰ
ਬਸ ਕੁਛ ਨੀ, ਵਧੀਆ ਉੱਠੇ ਹੁਣ ਸਵੇਰੇ ਹੂ ਫਰੈਸ਼ ਹੋਏ, ਨਾਤੇ ਧੋਤੇ, ਬ੍ਰੇਕਫਾਸਟ ਕੀਤੀ, ਹੁਣ ਮੈਂ ਕਿਹਾ ਚਲੋ ਆਪਣਾ ਕਾਲਿੰਗ ਵਾਲਾ, ਕੰਮ ਕਰ ਲਈਏ
ਹਾਂਜੀ ਹਾਂਜੀ
ਹੁਨ ਏ ਹੀ ਹੈ ਨਾ, ਅੱਜ ਕੱਲ੍ਹ ਸੋਣਾ ਵੀ, ਮਤਲਬ ਬੱਚੇ ਕਿਤਨੇ ਘੱਟ ਸੋਂਦੇ ਆ, ਵੱਡੇ ਵੀ ਕਿਤਨੇ ਘੱਟ ਨੀਂਦਰ ਲੈਂਦੀ ਆ
ਹਾਂਜੀ ਹਾਂਜੀ ਦੇਖੋ, ਪਰ ਸੋਣਾ ਬੜਾ ਜ਼ਰੂਰੀ ਹੈ ਕਿਉਂਕਿ ਇਨਸਾਨ ਸੋਏ ਨਾ ਤਾਂ ਫਿਰ ਡਿਸਟਰਬ, ਇਨਸਾਨ ਦੀ ਲਾਈਫ ਵਿੱਚ ਡਿਸਟਰਬ ਬੈਨਸ ਹੋ ਜਾਂਦੀ ਹੈ, ਕਿ ਇਨਸਾਨ ਨੂੰ ਅੱਛਾ ਸੋਣਾ ਚਾਹੀਦਾ ਹੈ, ਅੱਛਾ ਖਾਣਾ ਪੀਣਾ ਚਾਹੀਦਾ ਹੈ ਇਹ ਇਨਸਾਨ ਨੂੰ, ਦੀ ਸਿਹਤ ਲਈ ਬੜਾ ਹੀ ਜ਼ਰੂਰੀ ਹੁੰਦਾ ਹੈ
ਹੋ ਬਾਾਬ ਜਨਰੀ ਸ਼ਧ ਆਪ ਕਿਯੁਂਕਿ ਇਨਸਾਨ ਸੋ ਈ ਨੀ ਰੇਆ ਹੈ ਫੋਨ ਚਲਾਏ ਜਾ ਰੇਆ ਰਾਤੀ। ਟੀ ਵੀ ਵੇਖ ਰਿਹਾ ਹੈ, ਦਿਨੇ ਵੀ, ਮਤਲਬ ਰਾਤੀ ਪ੍ਰੋਪਰ ਅੱਠ ਨੋ ਘੰਟੇ ਦੀ ਨੀਂਦ ਤੇ ਬਹੁਤ ਜ਼ਰੂਰੀ ਹੈਗੀ ਆ
ਹਾਂਜੀ ਹਾਂਜੀ, ਦੇਖੋ ਕਿ ਐ, ਇਨਸਾਨ ਨੂੰ ਅ ਨਾਰਮਲ ਸਾੱਤ ਆੱਠ ਘੰਟੇ ਨਿ ਅੱਛੀ ਨੀਂਦ ਗਹਿਰੀ ਨੀਂਦ ਓਨੀ ਜ਼ਰੂਰੀ ਐ। ਏਦੇ ਨਾਲ ਫਿਰ ਇਨਸਾਨ ਦੀ ਸਿਹਤ ਤੇ ਕੋਈ ਇਫੈਕਟ ਨਹੀਂ ਪੈਂਦਾ
ਜਿੰਦਾ ਇਨਸਾਨ ਖੋ ਪੂਰਾ ਦਿਨ ਆਪਣਾ, ਕਾਰੋਬਾਰ ਕਰਦਾ ਹੈ, ਕੰਮ ਕਰਦਾ ਆ ਜੇ ਇਨਸਾਨ ਉਸ ਤੋਂ ਬਾਅਦ ਰੈਸਟ ਨਹੀਂ ਕਰੇਗਾ, ਅੱਛਾ ਸੋਹੇਗਾ ਨਹੀਂ ਤਾਂ ਇਨਸਾਨ ਨੂੰ ਮੈਂਟਲੀ ਡਿਸਟਰਬ ਹੋ ਸਕਦੀ ਐ। ਫਿਜ਼ਕਲੀ ਵੀ ਹੋ ਸਕਦੀ ਏ, ਕੁਛ ਨਾ ਕੁਛ ਪ੍ਰੋਬਲਮਾਂ ਸਕਦੀ ਐ, ਇਨਸਾਨ ਦੀ ਬੌਡੀ ਵਿੱਚ। ਕੀ ਪਤਾ ਕੀ, ਨੀਂਦ ਬ ਕੋਈ ਐਸੀ ਪ੍ਰੋਬਲਮ ਕ੍ਰਿਏਟ ਹੋਜੇ ਕਿ ਇਨਸਾਨ ਦੇ, ਆਪਣੇ ਮੁਸ਼ਕਿਲ ਹਾਲਾਤਾਂ'ਚ ਆ ਜਾਵੇ, ਤੇ ਇਨਸਾਨ ਨੂੰ ਬੜਾ ਗੌਰ ਕਰਨਾ ਚਾਹੀਦਾ, ਆਪਣੇ ਸੋਣ ਤੇ, ਅੱਛਾ ਸੋ ਰਿਹਾ ਫਰੈਸ਼ ਉੱਠ ਰਿਹਾ, ਇਹ ਚੀਜ਼ ਧਿਆਨ ਰੱਖਣੀ ਚਾਹੀਦੀ ਏ।
ਬਿਲਕੁਲ-ਬਿਲਕੁਲ। ਨਾ, ਦਿਨੇ ਵੀ ਦੋ ਘੰਟੇ ਕਮ ਸੇ ਕਮ ਨੀਂਦਰ ਲੈਣੀ ਚਾਹੀਦੀ ਏ।
ਜੀ।
ਵੈਸੇ ਵੀ ਇਨਸਾਨ ਸੋਏ ਤੇ ਬੈਠੇ ਹੈ, ਕਿਉਂਕਿ ਦੇਖੋ ਅਲ ਬੱਚੇ ਵੀ ਛੋਟੇ-ਛੋਟੇ ਆ, ਉਹ ਸੋਏ ਹੀ ਨਹੀਂ ਰਹੇ ਹੈ। ਦਿਨੇ ਵੀ, ਅਪਣਾ ਸਾਰੀ ਦਿਹਾੜੀ ਬੱਚੇ ਖੇਲਦੇ ਹੈ। ਟੀਵੀ ਦੇਖਦੇ ਆ, ਫੋਨ ਚਲਾਂਦੇ ਆ। ਪਰ ਸੋ, ਪਰ ਸੋ ਨਹੀ ਰਹੇ ਹੈ।
ਜੀ, ਜੀ, ਜੀ ਦੇਖੋ ਬੱਚੇ ਘੱਟ ਹੀ ਸੌਂਦੇ ਨਾ, ਬੱਚਿਆ ਨ ਹੁੰਦੇ ਕਿ ਚਲੋ ਆਪਣਾ ਖੇਡੀਏ-ਖੁਡੀਏ, ਬੱਚਿਆਂ ਨੂੰ ਘੱਟ ਹੀ ਆਂਦੀ ਏ, ਯਾਰ। ਤੇ, ਜ ਬਜ਼ੁਰਗਾਂ ਨੂੰ ਵੀ ਨੀਂਦ ਘੱਟ ਹੀ ਆਂਦੀ ਐ, ਜ਼ਿਆਦਾ ਨੀਂਦ ਆਂਦੀ ਐ ਨੌਜਵਾਨ।
ਹੈ, ਪਚ ਡੌਕਟਰ ਕਹਿੰਦਾ ਨਾ, ਜਿਤਨਾ ਬੱ ਬੱਚਾ ਸੋਂਦਾ ਆ, ਉਤਨੇ ਬੱਚਾ ਲੰਬਾਈ ਖਿੱਚਦਾ ਯਾ, ਠੀਕ ਰਹਿੰਦਾ ਯਾਂ।
ਹਾਂਜੀ-ਹਾਂਜੀ, ਇਹ ਵੀ ਹੁੰਦਾ ਹੈ।
ਨੀਂਦਰਾ ਕਿੱਥੇ, ਨੀਂਦਰ ਦੁਪਹਿਰੇ ਵੀ ਨੀ ਲੈਂਦੇ ਐ ਨਾ। ਸਾਰੇ ਦਿਹਾੜੀ ਬੱਚੇ, ਖ ਸੋ ਕਦੇ ਨੀ ਰਹੇ।
ਸਹੀ ਗੱਲ ਦੇਖੋ, ਬੱਚੇ ਅੱਛਾ ਸੌਣਗੇ ਨਹੀਂ, ਫਿਰ ਬੱਚੇ ਦੀ ਹੈਲਥ ਹੈ, ਉਹ ਇਫੈਕਟ ਪੈਂਦਾ ਹੈ। ਇਸ ਲੀਏ ਗ ਬੱਚਿਆਂ ਨੂੰ ਰਾਤ ਤੋਂ ਬੱਚਾ ਜਦੋਂ ਥੋੜ੍ਹਾ ਸੌਂਦੇ ਨੇ, ਉਸ ਤੋਂ ਬੱਚੇ ਸਵੇਰੇ, ਜਲਦੀ ਉੱਠ ਜਾਂਦੇ ਨੇ। ਤੇ, ਫਿਰ ਜੇ ਦਿਨੇ ਹੀ ਖੇਲਦੇ ਰਵਣ, ਨੱਚਦੇ-ਕੁਦ ਰਵਣ, ਤੇ ਬਟ ਉਹ ਸੋਣ ਨਾ ਤੇ ਫਿਰ, ਪ੍ਰੌਬਲਮ ਤਾਂ ਹੋ
ਹਾਂ, ਉਹੀ ਐ ਨਾ ਫਿਰ ਸਕੂਲ, ਐਤੇ ਠੀਕ ਐ, ਸਕੂਲ ਅਜੇ ਖੁੱਲੇ ਨੀ, ਹੈ। ਸਕੂਲ ਖੁਲ ਜਾਂਦੇ ਫਿਰ, ਚਲੋ ਸਕੂਲੋਂ ਓਹਨੇ ਬੱਚੇ ਨੇ ਆਕੇ ਤੇ, ਸੋਨਾ ਹੀ ਸੋਣਾ ਇੱਕ, ਡੇਢ ਘੰਟਾ।
ਹਾਂ, ਬੱਚਿਆ ਨੇ, ਸੋਣਾ ਹੀ ਸੋਣਾ ਸੀ।
ਦਿਨੇ ਤਾਂ ਹੁਨ ਕੋਈ, ਸੋਕੇ ਹੀ ਨੀ ਦੇ ਰਿਹਾ।
ਹੁਣ ਦੇਖੋ ਛੁੱਟੀਆਂ ਨ ਨਾ, ਬੱਚਿਆਂ ਨੂੰ, ਤਾਂ ਬੱਚੇ ਹੁਣ ਘਰ ਹੀ ਰਹਿੰਦੇ ਆ, ਉਹਨਾਂ ਨੂੰ ਪਤਾ ਨਾ ਸਕੂਲ ਤਿਆਰ ਏ, ਨਾ ਟਿਊਸ਼ਨ ਤੇ ਜਾ ਰਿਹੈ। ਤੇ, ਘਰ ਬੱਚਿਆਂ ਨੂੰ ਵੀ ਖੁੱਲੀ ਛੂਟ ਏ, ਤਾਂ ਬੱਚੇ ਆਪਣੀ ਮਨ-ਮਰਜ਼ੀ ਕਰਦੇਨ, ਕਦੇ ਨੱਚਦੇ-ਕੁੱਦਦੇਨ। ਪਾਣੀ ਵਿੱਚ। ਘਰੇ ਤਾ ਬਾਹਰ, ਕਦੇ ਆਪਣੇ ਖਿਲੋਣਿਆਂ, ਟੋਏ ਨਾਲ ਖੇਡਦੇ ਰਹਿੰਦੇ ਨਾ। ਤਿ ਸੋਣ ਵੱਲੋਂ, ਘੱਟ ਹੀ ਧਿਆਨ ਦੇੰਦੇਨ ਕਿ ਆਪਾਂ ਖੇਡੀਏ ਰਹੀਏ, ਕਿਤੇ ਨਾ ਕਿਤੇ ਆਪਣਾ ਪੰਗੇ, ਕਦੀ ਏ ਕਰਦੇ ਰਈਏ।
ਹੂੰ, ਹੋਰ। ਓ ਤੇ ਹੈਹੀ ਹੈ, ਪਰ ''ਮੈਂ ਤਾਂ ਕਹਿੰਦੀ ਆ ਫਿਰ ਵੀ ਬੱਚਿਆਂ ਨੂੰ, ਡਾਟ ਇਹ ਫਲਾਉਣਾ ਚਾਹੀਦਾ, ਇੱਕ-ਦੋ ਘੰਟੇ ਕਿਵੇਂ ਸੋਣਾ ਚਾਹੀਦਾ ਹੈ ਦੁਪਹਿਰ ਵੇਲੇ।
ਜੇ।
ਕੇ ਸੁਣਕੇ
ਹੋਰ ਦੱਸੋ।
ਬਸ ਤੁਹਾਡਿਆਂ ਨੂੰ ਵੀ ਸੋਹਣਾ ਚਾਇਦਾ ਦਿਨੇ ਦੋ ਘੰਟੇ ਨਿਂਦਰ ਲੈਣੀ ਚਾਹੀਦੀ ਹੈ।
ਸੋਣਾ ਜ਼ਰੂਰੀ ਹੈ ਸੋਣਾ ਹਰ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਹੈ। ਜੇ ਕੁਝ ਇਨਸਾਨ ਨਹੀਂ ਸੀ। ਹੋਏਗਾ ਅੱਛਾ ਇਨਸਾਨ ਨੂੰ ਪ੍ਰੋਬਲਮ ਆਏਗੀ ਕਿੰਦੇ ਕੋਲ ਇਨਸਾਨ ਪੂਰੀ ਦਿਨ। ਇੰਨਾ ਕੰਮ ਕਰਦਾ ਕੋਈ ਆਪਣੇ ਬਿਜਨਸ ਦੇ ਰਸਤੇ ਜਾਂਦਾ। ਕੋਈ ਆਪਣੀ ਜੋਬ ਕਰਦਾ ਹੈ ਉਸ ਤੋਂ ਬਾਅਦ ਆ ਕੇ ਇਨਸਾਨ ਨੂੰ ਰੈਸਟ ਚਾਹੀਦਾ ਔਰ ਰਾਤ ਨੂੰ। ਅੱਛੀ ਨੀਂਦ ਚਾਈ ਦੀ ਚਾਈ ਦੀ ਆ।
ਬਿਲਕੁਲ ਜੇ ਬੱਚੇ ਦਿਨੇ ਨਈ ਸੋਇਗਾ, ਰਾਤੀ ਬੱਚਾ ਲੇਟ ਜੇ ਨਾ ਬੱਚਾ ਰਾਤੀ ਸੌ ਜਾਂਦਾ ਯਾ। ਇਕਦਮ ਨੀਂਦਰ ਆਉਂਦੀ ਆ ਔਹਨੂੰ ਰਾਤ।
ਸਹੀ ਗੱਲ ਐ। ਮੈਕਸੀਮਮ ਨੀਂਦ ਦਾ ਜੇ ਖ਼ਰਾਬ ਹੋਣ ਦਾ ਚਾਂਸ ਜੇ ਹੋਵੇ ਤੇ ਔਹ। ਹੁੰਦਾ ਕਿ ਤੁਹਾਡੀ ਡੇਲੀ ਰੂਟੀਨ ਤੁਹਾਡੀ ਕਿੱਦਾਂ ਦੀ ਹੈ। ਤੁਸੀਂ ਕੋਈ ਐਕਟੀਵਿਟੀ ਕਰ ਰਹੇ ਹੋ ਨਹੀਂ ਜਾਂ ਅੱਛਾ ਖਾ ਰਹੇ ਹੋ ਜੋ ਖਾ ਰਹੇ ਹੋ। ਓਦੇ ਨਾਲ ਤਾਂ ਨਹੀਂ ਤੁਹਾਨੂੰ ਕੋਈ ਐਸੀ ਪ੍ਰੋਬਲਮ ਆ ਰਹੀ ਜਿਦੇ ਨਾਲ ਤੁਹਾਡੀ ਨੀਂਦ ਨਈ ਆ ਰਹੀ‌। ਜਾਂ ਡੇਲੀ ਬੰਦਾ ਆਪਣਾ ਯੋਗਿੰਗ ਜਿੰਮ ਜਿਮ ਕਰੇ ਐਕਸਰਸਾਈਜ਼ ਕਰੇ। ਤੇ, ਵਧੀਆ ਰਹਿੰਦੀ ਫਿਰ ਰਾਤੀ ਨੀਂਦ ਈਜ਼ੀ ਆਉਂਦੀ ਹੈ। ਠੀਕ ਹੈ ਨਾ ਜ ਫਿਰ ਜਾ ਕਿ ਜੇ ਬੰਦੇ ਨੂੰ ਕੋਈ ਸਟਰੈਸ ਇੰਜਾਇਟੀ ਐਸੀ ਕੋਈ। ਪ੍ਰੋਬਲਮ ਹੋ ਜਾਂਦੀ ਏ ਇਨਸਾਨ ਦੀ ਜ਼ਿੰਦਗੀ ਵਿੱਚ। ਜਿਦੇ ਨਾਲ ਇਨਸਾਨ ਥੋੜਾ ਸੋਚਦਾ ਯਿਆਦਾ ਹੈ ਤੇ ਓਦੇ ਨਾਲ ਕਰਕੇ ਵੀ ਇਨਸਾਨ ਨੂੰ। ਨੀਂਦ ਨਹੀਂ ਆਉਂਦੀ।
ਇਹ ਤੇ ਹੈ।
ਛੀ ਤੇ ਜੇ ਇਨਸਾਨ ਨੂੰ ਕੋਈ ਨੀਂਦ ਤਰਫੋ ਕੋਈ। ਪ੍ਰੋਬਲਮ ਹੋ ਰਹੀ ਹੈ। ਜਾਂ ਇਨਸਾਨ ਨੂੰ ਲੱਗ ਰਿਹਾ ਕਿ ਮੈਂ ਏਦੀ ਨੀਂਦ ਅੱਛੇ ਨਾਲ ਨ‌ਈਂ ਪੂਰੀ ਹੋ ਰ‌ਈ, ਕਾਫੀ ਟੈਂਮ ਹੋ ਰਿਆ। ਜ ਮੈਂ ਅੱਧ ਸੌਦਾ ਅੱਧ ਨਹੀਂ ਸੌਦਾ ਫਿਫਟੀ ਫਿਫਟੀ ਸੋ ਰਿਆ ਵੀ ਆ ਜਾਗ ਵੀ ਰਿਆ। ਸੌਦੇ -ਸੌਣ ਦੇ ਹੀ ਮੇਰਾ ਦਿਮਾਗ ਚੱਲ ਰਿਹਾ, ਕੋਈ ਨਾ ਕੋਈ। ਏਦਾਂ ਸਰਕਲ ਵਿੱਚ ਘੁੰਮ ਰਿਹਾ, ਕੋਈ ਵਰਕ ਕਰ ਰਿਹਾ, ਜਾਂ ਕੋਈ ਇਮੈਜੀਨੇਸ਼ਨ। ਥਾਟ ਚੱਲ ਰਹੇ ਮੇਰੇ ਮਾਈਂਡ ਇਚ। ਫਿਰ ਜਾ ਕੇ ਇਨਸਾਨ ਨੂੰ ਕਿਸੇ ਅੱਛੇ ਡਾਕਟਰ ਕੋਲ। ਜਾ ਕੇ ਸਲਾਹ ਲੈਣੀ ਚਾਹੀਦੀ ਹੈ, ਪੁੱਛਣਾ ਚਾਹੀਦਾ ਪਹਿਲੇ ਕਿ ਡਾਕਟਰ ਸਾਹਿਬ। ਮੈਨੂੰ ਇਹ ਸੋਣ ਦੇ ਟਮ ਪ੍ਰੋਬਲਮ ਆ ਰਹੀ ਹੈ। ਫਿਰ ਡਾਕਟਰ ਤੁਹਾਨੂੰ ਅੱਛੀ ਸਲਾਹ ਦਿੰਦਾ ਜਿਵੇਂ ਤੁਹਾਨੂੰ। ਮੈਡੀਸਨ ਦੀ ਜ਼ਰੂਰਤ ਹੈ ਫਿਰ ਡਾਕਟਰ ਤੁਹਾਨੂੰ ਮੈਡੀਸਨ ਲਿਖਦਾ ਕਿ ਇਹ ਮੈਡੀਸਨ ਖਾਓ ਠੀਕ ਹੋ ਜਾਔਗੇ। ਤੇ ਡਾਕਟਰ ਨੂੰ ਲੱਗਦਾ ਕਿ ਮੈਡੀਸਨ ਦੀ ਲੋੜ ਨਹੀਂ ਜੇ। ਇਹ ਏਦਾਂ ਹੀ ਆਪਣੀ ਡੇਲੀ ਰੂਟੀਨ। ਨ ਖ਼ਰਾਬ ਕੀਤੀ ਹੋਈ ਹੈ, ਤਾਂ ਕਰਕੇ ਹੋ ਰਿਹਾ ਜਾ ਕੇ। ਆ ਗ਼ਲਤ ਖਾਨ ਖਾਧਾਂ ਤਾਂ ਔਹਦੇ ਨਾਲ ਹੋਇਆ। ਤਾਂ ਔਹ ਫਿਰ ਡਾਕਟਰ ਤੁਹਾਨੂੰ ਦੱਸਦਾ ਕਿ ਇਦਾਂ। ਕਰੋ ਤਾਂ ਤੁਸੀ ਠੀਕ ਹੋਜੂਗਾ ਤਹਾਨੂੰ ਇਹ ਪ੍ਰੋਬਲਮ ਨਈ ਆਏਗੀ।
ਹਾ ਨ‌ਈਂ ਤੇ ਨਾ ਅੱਜ-ਕੱਲ ਲੋਕ, ਮਤਲਬ ਕਿ ਜਿਵੇ ਘਾਰੇ ਵੀ ਨੀਂਦਰ ਦੀ ਦਵਾਈ ਲਿ ਲੈਂਦੇ ਐ, ਨੀਂਦਰ ਆ ਜਾਂਦੀ ਏ।
ਇਹੀ ਚੀਜ਼ ਗਲਤ ਏ ਨਾ
ਆਪੇ ਲੈਣੀ ਚਾਈਂਦੀ।
ਜੇ
ਆਪਣੇ ਆਪ ਨਹੀਂ ਲੈਣੀ ਚਾਹੀਦੀ ਦਵਾਈ, ਪੁੱਛ ਕੇ ਲੈਣੀ ਚਾਹੀਦੀ ਹੈ।
ਉਹ ਤੇ ਚਲੋ ਉਸ ਇਨਸਾਨ ਲਈ ਹੈ। ਜਿਹਨਾ ਨੂੰ ਜ਼ਿਆਦਾ ਕੋਈ ਪ੍ਰੋਬਲਮ ਆ ਰਹੀ ਹੈ। ਤਾਂ ਕਰਕੇ ਏਦਾ ਆਪਣੇ ਆਪ ਨੂੰ ਜਬਰਦਸਤੀ ਸਵਾਣਾ ਵੀ ਠੀਕ ਨਹੀ ਹੈ। ਦੇਖੋ ਜਦ ਤੁਹਾਡੀ ਬਾਡੀ ਨੂੰ ਰੈਸਟ ਚਾਹੀਦੀ ਹੈ। ਨੀਂਦ ਚਾਹੀਦੀ ਹੈ। ਉਹ ਬਾਡੀ ਤੁਹਾਨੂੰ ਆਪਣੇ ਆਪ ਸਿਗਨਲ ਦੇ ਦੇਗੀ ਕਿ, ਹਾਂ, ਹੁਣ ਤੁਸੀ ਸੋ ਤੁਹਾਨੂੰ। ਗਵਾਸੀਆਂ ਪੈਣ ਲੱਗ ਜਾਣਗੀਆ, ਤੁਹਾਡੀਆਂ ਅੱਖਾਂ ਨਿੰਮ। ਪੈਣੀਆਂ ਜਾਣਗੀਆ ਕਿ ਨੀਂਦਰ ਦੇ ਝਟਕੇ ਲੱਗਣਗੇ। ਤੁਹਾਨੂੰ ਪਤਾ ਲੱਗ ਜਾਏਗਾ ਕੇ, ਹਾਂ ਹੁਣ ਮੈਨੂੰ ਨੀਂਦਰ ਆਰੀ ਏ ਮੈਨੂੰ ਸੋਣਾ ਚਾਹੀਦਾ ਤੇ ਫੇਰ ਸੌਂਦਾ ਐ।
ਯੀ
ਜੀ - ਜੀ।
ਤੇ ਠੀਕ ਹੈ ਮੈਂ ਵੀ ਉਹੀ ਕਿਹ ਰਹੀ ਹਾਂ ਕਿ ਬੋਹੁਤ ਨੀਂਦਰ ਦੀ ਦਵਾਈ ਇਕ ਦਮ ਨਹੀਂ ਲੈਣੀ ਚਾਹੀਦੀ ਹੈ। ਪੈਲੇ ਕਿਸੀ ਕੋਲੋਂ ਸਲਾਹ ਲੋ ਡਾਕਟਰ ਕੋਲੋਂ ਪੁੱਛੋ ਤੇ ਉਸ ਤੋਂ ਬਾਅਦ ਕਿਧਰੇ ਜਾ ਕੇ ਅਗਰ ਰਕਮੈਂਡ ਕਰਨ ਤਾਂ ਫਿਰ ਲੋ ਦਵਾਈ
ਉਠ ਲੇ ਹਾਂ ਯੇ
ਤੇ ਤਾਂ ਕਰਕੇ ਨੀਂਦਰ ਦੀ ਦਵਾਈ ਨੀ ਲੈਣੀ ਚਾਹੀਦੀ ਇਕ ਦਮ ਬਿਨਾਂ ਪੁੱਛੇ।
ਇਹ ਨੀ ਦੋਆ ਇਹ ਨੀ ਤੇ ਤੇ ਹਾਂਜੀ- ਹਾਂਜੀ ਤੇ ਏਹੀ ਉ ਨਾ ਬਸ ਵ ਵਧੀਆ ਕਰਕੇ ਦੇਖਣਾ ਚਾਹੀਦਾ ਤਾਂ ਫਿਰ ਇਨਸਾਨ ਠੀਕ ਹੋ ਜਾਂਦਾ।
ਬਿਲਕੁਲ ਬਿਲਕੁਲ ਔਹ ਤੇ ਹੈ ਈ ਹੈ।
ਹਾਂ, ਤ ਬਸ ਅੱਛੇ ਤਰੀਕੇ ਨਾਲ ਸੋ ਦੇਖੋ ਅ ਛਾ ਜੇ ਤੁਸੀਂ ਆਪਣਾ ਡੇਲੀ ਰੂਟੀਨ ਅੱਛਾ ਬਣਾਓਗੇ, ਨਾ ਟਾਈਮ ਤੇ ਠੋ ਗੇ ਟਾਈਮ, ਤੇ ਤੁਸੀਂ ਆਪਣੇ ਕੰਮ ਕਰੋਗੇ ਟਾਈਮ 'ਤੇ ਅੱਛਾ ਖਾਣਾ ਖਾਔਗੇ। ਟਾਈਮ ਤੇ ਰੈਸਟ ਲੋਗੇ, ਟਾਈਮ ਤੇ ਤੁਸੀਂ ਆਪਣੀ
ਐਸਟੱਡੀ ਕੋਈ ਕਰੋਗੇ ਜਾਂ ਟਾਈਮ ਤੇ ਆਪਣਾ ਕੋਈ ਕਾਰੋਬਾਰ ਕੰਮ ਕਰੋਗੇ ਜਦ ਟਾਈਮ ਤੇ ਫਿਰ ਤੁਸੀ ਆਪਣਾ ਜਿਮ ਕਰੋ ਯੋਗਾ ਕਰੋ ਮੈਡੀਟੇਸ਼ਨ ਕਰੋ ਆ ਤੇ ਉਹਦੇ ਨਾਲ ਤੁਹਾਡੀ ਨੀਂਦ ਉਤੇ ਵੀ ਅਸਰ ਪੈਂਦਾ ਔਰ ਨੀਂਦ ਅੱਛੀ ਹੁੰਦੀ ਹੈ। ਠੀਕ ਹੈ ਨਾ ਤੇ ਨੀਂ ਇਹ ਨੀ ਕਿ ਸਰਫ ਸੌਣਾ ਨੀਂਦ ਹੋਰ ਵੀ ਚੀਜ਼ਾਂ ਦੇਖਦੀ ਹੈ ਤੁਹਾਡੀ ਲਾਈਫ ਵਿੱਚ ਕਿ ਤੁਸੀਂ ਡੇਲੀ ਲਾਈਫ ਵਿੱਚ ਕੀ- ਕੀ ਐਕਟੀਵਿਟੀ ਕਰ ਰਹੇ ਹੋ ਸਾਰੀਆਂ ਜੋ਼ਬ ਕਰਦੀ ਹੈ ਤੁਹਾਡੀ ਬਾਡੀ ਫਿਰ ਉਸੇ ਐਕਾਰਡਿੰਗ ਤੁਹਾਡੀ ਨੀਂਦ ਵਧੀਆ ਹੁੰਦੀ ਜੇ ਤੁਸੀਂ ਗੈਰੇ ਸੌਦੇ ਹੋ।
ਠੀਕ ਆ ਹੁਣ ਦੇਖੋ ਜਿਹੜਾ ਇਨਸਾਨ ਕੋਈ ਕੰਮ ਨੀ ਕਰੇਗਾ ਕੋਈ ਜਿੰਮ ਮੈਡੀਟੇਸ਼ਨ ਯੋਗਾ ਨੀ ਕਰੇਗਾ ਉਸ ਫ਼ ਸੌਂਦਾ ਹੀ ਰਯੇਗਾ ਬਸ ਬਿਸਤਰ ਤੇ ਪਿਆ ਰਹੇਗਾ। ਖਾਏਗਾ ਬਿਸਤਰ ਤੇ ਪੈ ਜੇਗਾ, ਸੁੰਦਾ ਰਹੇਗਾ, ਔਹਦੇ ਨਾਲ ਇਨਸਾਨ ਦੀ ਬੋਡੀ ਖ਼ਰਾਬ ਹੋਣ ਦੇ ਚਾਂਸ ਹੁੰਦੇ ਨੇ ਬੰਦੇ ਨੂੰ ਮੋਟਾਪਾ ਹੁੰਦਾ ਹੈ। ਵੀਕਨੈਸ ਆਉਂਦੀਆਂ ਨਾ ਠੀਕ ਹੈ ਨਾ,
ਨਹੀਂ ਨੀਂਦ ਲੱਗਾ ਵੀ ਨੀ ਹੁੰਦਾ, ਨੀਂਦ ਠੀਕ ਹੈ ਨੀਂਦਰ ਆਉਂਦੀਆਂ।
ਹਾਂ ਬੋਡੀ ਜੋ ਐਕਟੀਵਿਟੀ, ਟੀ 'ਚ ਰੱਖੋਗੇ ਬੋੜੀ ਤੁਹਾਡੀ ਐਕਟੀਵਿਟੀ ਐਕਸ਼ਨ ਲੈਂਦੀ ਹੈ। ਤੇ ਤੁਹਾਡੀ ਬੋਡੀ ਹੈਲਦੀ ਰਹਿੰਦੀ ਹੈ, ਔਰ ਵਧੀਆ ਰਹਿੰਦੀ ਹੈ।
ਹਾਂਜੀ ਉਹ ਤਾਂ ਹੈ ਇ ਐ,
ਟੈਮ ਜੀ ਤੇ। ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਵਧੀਆ ਲੱਗਿਆ, ਸਤਿ ਸ੍ਰੀ ਅਕਾਲ,
ਹਾਂਜੀ ਸਾਸਰੀ ਕਾਲ,